ਹੈਲੋ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਕਾਲ ਜੀ ਹੈਲੋ, ਹੈਲੋ- ਹੈਲੋ ਹਾਂਜੀ। ਸਤਿ ਸ੍ਰੀ ਅਕਾਲ ਜੀ-ਸਤਿ ਸ੍ਰੀ ਅਕਾਲ, ਹਾਜੀ ਕੀ ਗੱਲ ਆਵਾਜ਼ ਨੀ ਆ ਰਹੀ ਮੇਰੀ ਤਹਾਨੂੰ, ਨਹੀਂ। ਨਹੀਂ ਆ ਰਹੀ, ਆ ਰਹੀ ਆਵਾਜ। ਹਾਂਜੀ ਹੋਰ ਸੁਣਾਓ, ਹੋਰ ਵਧੀਆ, ਵਧੀਆ ਆ ਭੈਣਜੀ, ਸਬ ਠੀਕ ਐ, ਹਾਂਜੀ ਹੋਰ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਫੋਨ ਤੇ। ਹਾਂਜੀ- ਹਾਂਜੀ, ਮੇਰੇ ਨਾ ਬਾਲ ਬੜੇ ਝੜਦੇ ਪਏ ਨੇ, ਅੱਛਾ ਜੀ। ਵਾਲਾ ਦੀ ਅੱਜ -ਕੱਲ੍ਹ ਸਭ ਪਾਸੇ ਸਭ ਨੂੰ ਸਮੱਸਿਆ। ਨਹੀਂ -ਨਹੀਂ ਦਵਾਈ ਵਗੈਰਾ ਤੇ ਨਹੀਂ ਇਹਦੀ ਚਾਹੀਦੀ ਐਵੇਂ ਦਵਾਈ ਕਿਉਂ ਲਾਉਣੀ ਵਾਲਾਂ ਤੇ ਸਿਰਾਂ ਤੇ, ਨਾ ਹੀ ਖਾਓ, ਇਸ ਤਰ੍ਹਾਂ ਕੁਛ ਤੇਲ ਵਗੈਰਾ ਹੀ ਕੋਈ ਵੇਖੋ ਇਸ ਤਰ੍ਹਾਂ ਦਾ। ਤੇਲ ਇੱਕ ਅੱਜ ਕੱਲ੍ਹ ਘਰ ਵੀ ਲੋਕ ਬਣਾ ਰਹੇ ਆ। ਮੈਂ ਵੀ ਵੈਸੇ ਬਣਾ ਰਹੀ ਹਾਂ ਇੱਕ ਸਾਲ ਹੋ ਗਿਆ। ਮੈਂ ਯੂਜ ਕਰਦੀ ਪਈ ਉਹੀ, ਕਿਉਂਕਿ ਮੇਰੇ ਵੀ ਕਾਫੀ ਝੜਦੇ ਸੀ ਵਾਲ।
ਤੇਲ ਅਸੀਂ ਚਾਹੇ ਉਹਦੇ ਚ ਵੀ ਬਣਾ ਸਕਦੇ ਹੋ। ਤੁਸੀਂ ਨਾਰੀਅਲ ਦੇ ਤੇਲ ਚ ਵੀ। ਜਾ ਸਰ੍ਹੋਂ ਦੇ ਤੇਲ ਚ ਵੀ ਉਹ ਤੁਹਾਡੀ ਮਰਜ਼ੀ ਐ।
ਹਾਂਜੀ।
ਬਈ ਨਾਰੀਅਲ ਦਾ ਤੇਲ ਸਮਝੋ ਇੱਕ ਪਾ ਲੈਣਾ ਜੜਾ, ਪਹਿਲੇ ਤੇ ਮੈਂ ਸਭ। ਉਹਦਾ ਤੇਲ ਦਿਖਾ ਨੀ। ਕੀ ਲਗਾਦੀ ਸੀ, ਹਾਂਜੀ- ਹਾਂਜੀ ਹੈ, ਹਾਂਜੀ, ਤਾਂ ਨਾਰੀਅਲ ਦਾ ਤੇਲ। ਤੇਲ ਮੈ ਵੀ ਯੂਜ ਕਰਦੀ ਆ, ਹਾਂਜੀ ਨਹੀਂ -ਨਹੀਂ, ਉਹਨਾਂ ਦੇ ਵਿੱਚ ਕੁਛ ਪਾਣਾ ਐ ਨਾ ਕੁਛ ਚੀਜ਼ਾਂ ਐਸੀਆਂ ਨਾ ਜਿਹੜੀਆਂ ਵਿੱਚ ਅਸੀਂ ਪਾਵਾਂਗੇ ਤੇ। ਤੇਲ ਅਸੀਂ ਫਿਰ ਬਣਾ ਕੇ ਰੱਖਾਂਗੇ। ਉਹ ਜਿਵੇਂ ਇੱਕ ਪਾ ਅਸੀ। ਤੇਲ ਸਮਝੋ ਲੈ ਲਿਆ ਉਹਦੇ ਵਿੱਚ ਅਸੀਂ ਪਾਣਾ ਐ ਕੜੀ ਪੱਤਾ, ਮੇਥਰੇ
ਹਾਂਜੀ।
ਕਲੌਜੀ -ਕਲੌਜੀ, ਕੜੀ ਪੱਤਾ ਹੋ ਗਿਆ ਤੇ ਮੇਥਰੇ। ਇਹ ਤਿੰਨ ਚੀਜ਼ਾਂ ਤੇ ਮੇਨ ਆ ਵਿੱਚ ਤੁਸੀਂ ਲੌਗ ਪਾ ਲਓ ਚਾਹੇ। ਬਈ ਪੰਜ, ਸੱਤ ਲੌਂਗ ਪਾਲੋ। ਔਰ ਪਿਆਜ ਪਾਓ ਇੱਕ ਕੱਟ ਕੇ। ਪਿਆਜ- ਪਿਆਜ ਦਾ ਤੁਸੀਂ ਛਿਲਕੇ ਵੀ ਪਾ ਸਕਦੇ ਹੋ-ਛਿਲਕੇ ਵੀ ਪਾ ਸਕਦੇ ਹੋ। ਪਿਆਜ ਦੇ ਤੇ ਜੇ ਤੁਹਾਡੇ ਘਰ ਕੋਈ ਓਲੇਵੇਰਾ ਹੈ ਲੱਗੀ ਵੀ। ਉਹ ਜਿਹੜੀ ਓਲੇਵੇਰਾ ਨੀ ਹੁੰਦੀ, ਉਹ ਹੈਗੀ ਹੈ ਤੇ ਉਹ ਵੀ ਪਾਲੋ, ਹਾਂਜੀ ਤੇ ਉਹ ਤੇਲ ਨੂੰ ਮਤਲਬ ਗਰਮ ਕਰਨਾ ਉਹਨਾਂ ਦੇ ਵਿੱਚ ਉਹ ਚੀਜ਼ਾਂ ਨੂੰ ਸਮਝੋ। ਫ਼ਰਾਈ ਕਰਨਾ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਉਹਨਾਂ ਨੂੰ ਵਿੱਚ ਸਾੜਨਾ ਏ ਤੇਲ਼ ਦੇ ਵਿੱਚ ਹਾਂਜੀ ਅੱਜ ਕੱਲ੍ਹ ਤਾਂ ਵੈਸੇ ਲੋਕੀਂ ਪਹਿਲਾਂ ਉਹ ਗ੍ਰਾਇੰਡ ਵੀ ਕਰ ਲੈਂਦੇ ਆ ਚੀਜ਼ਾਂ ਨੂੰ ਚਾਹੇ ਪਹਿਲਾਂ ਗ੍ਰਾਇੰਡ ਕਰ ਲੋ ਉਹ ਵੀ ਸਹੀ ਕੰਮ ਹੈ ਮੈਂ ਐਰਕੀ ਇਸ ਤਰ੍ਹਾਂ ਈ ਕਰਨਾ ਸਾਰੀਆਂ ਚੀਜ਼ਾਂ ਜਿਵੇਂ ਮੇਥਰੇ ਕਲੌਜੀ, ਕੜੀ ਪੱਤਾ, ਓਲੀਵੇਰਾ, ਲੌਗ ਕੁਛ ਲੋਕ ਤੇ ਚਾਹ ਪੱਤੀ ਵੀ ਪਾਂਦੇ ਵੈਸੇ ਚਾਹ ਪੱਤੀ ਨੀ ਮੈਂ ਨੀ ਪਾ ਰਹੀ ਮੈਂ ਇਹੀ ਚੀਜ਼ਾਂ ਪਿਆਜ਼ ਲੈ ਕੇ ਨਾ ਇਹਨੂੰ ਗ੍ਰਾਇੰਡ ਕਰ ਲੋ ਤੇ ਫ਼ੇਰ ਇਹ ਸਾਰਾ ਜਿਹੜਾ ਹੋਏਗਾ ਤੇ ਮੋਟਾ -ਮੋਟਾ ਇੱਧਰ ਦਰਾ ਈ ਬਣਨਾ ਕਿਉਂਕਿ ਪੇਸਟ ਤੇ ਬਣੇਗੀ ਨੀ ਇਹਨਾਂ ਦੀ ਪੇਸਟ ਨੀ ਬਣੇਗੀ ਤੇ ਇਹ ਚੀਜ਼ਾਂ ਨਾ ਵੈਸੇ ਸਾਰੀਆਂ ਕੜਾਈ ਦੇ ਵਿੱਚ ਫ਼ਰਾਈ ਕਰ ਲੋ ਚੰਗੀ ਤਰ੍ਹਾਂ ਮਤਲਬ ਸਾੜ ਲਓ ਤੇਲ ਨੂੰ ਚੰਗੀ ਤਰ੍ਹਾਂ ਸਰ੍ਹੋਂ ਦਾ ਉਹ ਲਵੋ ਸਰ੍ਹੋਂ ਦਾ ਲਵੋ ਚਾਹੇ
ਹਾਂਜੀ।
ਨਾਰੀਅਲ ਦਾ ਲਵੋ ਜਿਹੜਾ ਵੀ ਤੁਸੀਂ ਲੈਣਾ ਚਾਹੁੰਦੇ ਹੋ ਮੇਰੇ ਸਾਬ ਨਾਲ਼ ਗਰਮੀਆਂ ਤੇ ਸਰੋਂ ਦਾ ਹੀ ਠੀਕ ਏ ਸਰਦੀਆਂ ਹੋਏ ਨਾ ਫ਼ੇਰ ਨਾਰੀਅਲ ਦਾ ਸਹੀ ਉਹ ਤੇਲ ਨੂੰ ਜਿਵੇਂ ਰਾਤੀ ਤੁਸੀਂ ਬਣਾ ਕੇ ਰੱਖੋ ਤੇ ਰਾਤ ਪਰ ਉਹਨੂੰ ਪਿਆ ਰਹਿਣ ਦਿਓ ਜਿਵੇਂ ਪੂਰੀ ਚੀਜ਼ਾਂ ਸੜ ਜਾਣਗੀਆਂ ਵਿੱਚ ਤੇ ਸਵੇਰੇ ਉਹਨੂੰ ਛਾਨ ਲਵੋ ਕਿਸੇ ਡੱਬੀ ਚ ਪਾ ਕੇ ਰੱਖ ਲਵੋ ਛਾਨ ਕੇ ਤੇ ਜਦੋਂ ਤੁਸੀਂ ਸਿਰ ਧੋਣਾ ਏ ਤੇ ਰਾਤ ਓਵਰਨਾਈਟ ਓਨੂੰ ਲਗਾ ਲਓ ਸਿਰ ਧੋਣ ਤੋਂ ਪਹਿਲੇ ਜਿਵੇਂ ਆ ਸਵੇਰੇ ਤੁਸੀਂ ਸਿਰ ਧੋਣਾ ਤੇ ਰਾਤੀਂ ਉਹ ਤੇਲ ਲਗਾ ਲੋ, ਤੁਸੀਂ ਥੋੜ੍ਹਾ ਮੈਂ ਕਾਫ਼ੀ ਤੇਲ ਨਿਕਲ਼ ਨਿਕਲ਼ ਜਾਂਦਾ ਮਹੀਨਾ ਵੀ ਰੱਖ ਲਓ ਤੁਸੀਂ ਕੁਆਨਟਿਟੀ ਦੇ ਹਿਸਾਬ ਨਾਲ਼ ਜਿੰਨਾ ਤੁਸੀਂ ਬਣਾਣਾ ਉਹਨਾ ਵੈਸੇ ਫ਼ਰਕ ਪੈਂਦਾ ਮੈਂ ਦੇਖਿਆਂ ਉਹਨਾ ਫ਼ਰਕ ਸਿਰ ਦੇ ਵਾਲ ਭਾਰੀ ਹੁੰਦੇ ਥੋੜ੍ਹੇ ਜੇ ਕਾਫ਼ੀ ਫ਼ਰਕ ਪੈਂਦਾ ਏ। ਰਾਤੀਂ ਲਗਾ ਕੇ ਰੱਖ ਲਓ ਤੇ ਜੇ ਉਹ ਵੀ ਚਲੋ ਤੇਲ ਵੀ ਨ੍ਹੀਂ ਹੈਗਾ ਤੇ ਇਕੱਲੀ ਐਲੋਵੀਰਾ ਵੀ ਤੁਸੀਂ ਲਗਾ ਸਕਦੇ ਹੋ ਸਕਦੇ ਓ ਜੇ ਬਾਈ ਚਾਂਸ ਤੇਲ ਸਾਡਾ ਖ਼ਤਮ ਹੋ ਗਿਆ ਅਸੀਂ ਨਹੀਂ ਬਣਾਇਆ ਤੇ ਸਿਰ ਧੋਣ ਤੋਂ ਅੱਧੇ ਘੰਟੇ ਪਹਿਲਾਂ ਸਿਰ 'ਚ ਐਲੋਵੀਰਾ ਔਂਦੀ ਲਗਾ ਲਓ ਕੋਈ ਕੱਢ ਕੇ ਨਾ ਉਹਦੀ ਜੈਲ ਜੀ ਉਹਨੂੰ ਵਿੱਚੋਂ ਪੀਸ ਕਰਕੇ ਐਲੋਵੀਰਾਂ ਦੇ ਵਿੱਚੋਂ ਜੈੱਲ ਨਿਕਲਦੀ ਨਾ ਉਹਦੇ ਵਿੱਚੋਂ ਉਹ ਜੈਲ ਨੂੰ ਕੱਢ ਕੇ ਮੈਸ਼ ਕਰ ਹਾਂ ਜੈਲ ਨੂੰ ਕੱਢ ਕੇ ਮੈਸ਼ ਕਰ ਲੋ ਚੰਗੀ ਤਰ੍ਹਾਂ ਤੇ ਓਂਝ ਈ ਸਿਰ ਚ ਲਗਾ ਲੋ
ਸਿਰ ਚ ਲਗਾ ਲਓ ਤੇ ਥੋੜ੍ਹੀ ਦੇਰ ਬਾਅਦ ਲਓ ਆਪਣਾ ਜਿਹੜਾ ਵੀ ਤੁਸੀਂ ਸ਼ੈਂਪੂ ਕੋਈ ਯੂਜ ਕਰਦੇ ਹੋ ਸਹੀ
ਅੱਛਾ।
ਹਾਂ ਉਹ ਵੀ ਸਹੀ ਆ ਹਾਂਜੀ ਬਸ ਮੈਂ ਤੇ ਇਹੀ ਐਕਸ ਐਕਸਪੈਂਰੀਮੈਂਟ ਕਰਨੀ ਹੋਰ ਨਹੀਂ ਬਸ ਪਹਿਲੇ ਤੇ ਉਂਝ ਦਹੀ ਵਗੈਰਾ ਵੀ ਲਗਾ, ਸ਼ੈਂਪੂ ਤੇ ਚਲੋ ਕੋਈ ਵੀ ਜਿਹੜਾ ਤੁਹਾਨੂੰ ਸੂਟ ਕਰਦਾ ਤੁਸੀਂ ਉਹੀ ਲਗਾ ਸਕਦੇ ਓ ਸ਼ੈਂਪੂ ਨਹੀਂ ਕੋਈ ਕਿਸੇ ਦੇ ਅਕੋਰਡਿੰਗ ਕਰਨਾ ਚਾਹੀਦਾ ਜਿਹੜਾ ਆਪਣੇ ਆਪ ਨੂੰ ਸੂਟ ਕਰਦਾ ਏ ਅੱਜ ਕੱਲ੍ਹ ਬੜੀ ਤਰ੍ਹਾਂ ਦੇ ਸ਼ੈਂਪੂ
ਪਰ ਇਹ ਹੈ ਕਿ ਸ਼ੈਂਪੂ ਮੇਰੇ ਹਿਸਾਬ ਨਾਲ਼ ਜਿਹੜਾ ਤੁਸੀਂ ਲਗਾਦੇ ਹੋ ਨਾ ਸ਼ੁਰੂ ਤੋਂ ਉਹੀ ਲਗਾਓ ਹੁ
ਹ ਕੋਈ ਸਨਸਿਲਕ ਹੀ ਲਗਾਉਣੇ ਆ ਅਸੀਂ ਤੇ
ਹਾਂ ਬਸ ਠੀਕ ਹੈ ਕੋਈ ਨੀ, ਕਿਉਂਕਿ ਅੱਜ ਦੇ ਅੱਜ ਤੇ ਮਾਰਕੀਟ ਦੇ ਵਿੱਚ ਤੇ ਬਹੁਤ ਜ਼ਿਆਦਾ ਆਏ ਨੇ ਸ਼ੈਂਪੂ ਮੈਂ ਨੀ ਕੋਈ ਵੀ ਐਕਸਪੈਰੀਮੈਂਟ ਕਰਦੀ ਸ਼ੈਂਪੂ ਹਾਂਜੀ ਹਮ ਪਰ ਯੂਜ ਨ ਕਰ ਰਿਹਾ ਮ ਹਾਂਜੀ ਹਾਂ ਓ ਹਾਂਜੀ -ਹਾਂਜੀ, ਹਾਂਜੀ ਨਹੀਂ- ਨਹੀਂ ਯ ਤੇਲ ਤੂ ਯੂ ਇਸ ਕਰਕੇ ਵੇਖੋ ਤੇਲ ਬੜਾ ਸਹੀ ਹੈ ਬੜਾ ਵਧੀਆ ਵਧੀਆ ਤੇਲ ਏ ਹੂ ਵੈਸੇ ਵੀ ਇਹਦੇ ਨਾਲ ਵਾਲ ਥੋੜੇ ਭਾ ਭਾਰੀ ਵੀ ਹੁੰਦੇ ਆ ਲੰਬੇ ਵੀ ਹੋ ਜਾਂਦੇ ਆ ਵਾਲ ਇਹਦੇ ਨਾਲ ਹਾਂਜੀ।
ਫ਼ਰਕ ਪੈਂਦਾ ਹੈ
ਇੱਕ ਹੋਰ ਵੀ ਪਤਾ ਨੀ ਕਿਸੇ ਨੇ ਮੈਨੂੰ ਦੱਸਿਆ ਸੀ ਚਾਵਲ ਕੱ
ਚਾਵਲ ਕੱਚੇ, ਹਾਂਜੀ, ਥੋੜ੍ਹੇ ਤੋਂ ਥੋੜ੍ਹੇ।
ਦੋ, ਚਾਰ ਚਮਚ ਚਾਵਲ ਭਿਗੋ ਕੇ।
ਅੱਛੀ -ਅੱਛੇ
ਹੈਂ ਉਹਨੂੰ ਭਿਗੋ ਕੇ ਰੱਖ ਦੋ ਰਾਤੀ ਭਿਗੋ ਦੋ ਸਵੇਰੇ ਉਹਨੂੰ ਫਿਰ
ਸਵੇਰੇ ਉਹਨੂੰ ਫਿਰ ਪਾਣੀ ਜਿਆਦਾ ਪਾ ਕੇ ਉਹਦੀ ਹਾਂਜੀ
ਫਿਰ ਗਰਾਈੰਡ ਕਰ ਲਓ ਫਿਰ ਕਹਿੰਦੇ ਉਹ ਵੀ ਲਗਾਓ ਸਿਰ
ਕਹਿੰਦੇ ਉਹ ਵੀ ਲਗਾਓ ਸਿਰ ਤੇ ਤੇ ਉਹਦੇ ਨਾਲ ਵਾਲ ਬੜੇ ਹਾਂ ਉਹਦੇ ਨਾ ਬੜੇ ਹਾਂਜੀ ਮੈਂ ਅੱਜ- ਕੱਲ ਉਹੀ ਕਿਹਾ ਬੜੇ ਐਕਸਪੈਰੀਮੈਂਟ ਆ ਗਏ ਔਰ ਮੈ ਬੜੇ ਸਿਲਕੀ ਚਾਈ ਬਬਾਲ ਹੋ ਜਾਂਦੇ ਆ। ਕਈ ਤੇ ਥੋੜੇ ਜਿਹੇ ਚਾਵਲ਼ ਦੇ ਵਿੱਚ ਚਾਹ ਪੱਤੀ ਤੇ ਹੋਰ ਕੀ ਪਾਂਦੇ ਤੇ ਐਹ ਕੋਈ ਸ਼ੈਂਪੂ ਵੀ ਪਾਂਦੇ ਆ ਤੇ ਚਾਵਲ਼ ਵੀ, ਚਾਹ ਪੱਤੀ ਵੀ ਉਹ ਇੱਕ ਸ਼ੈਂਪੂ ਟਾਈਪ ਹੀ ਬਣ ਜਾਂਦਾ ਹੈ। ਮਤਲਬ ਚਾਹ ਪੱਤੀ ਕਿਹੜਾ ਖਾਂਦੇ ਆ ਤੇ ਚਾਵਲ ਵੀ ਗੜਕਾਂਦੇ ਆ ਨਹੀਂ ਉਹ ਤੇ ਮੈਨੂੰ ਦੱਸ ਕਿਹਾ ਸੀ ਕਹਿੰਦੇ ਬਹੁਤ ਭਾਰੀ ਵਾਲ ਹੋ ਗਏ
ਮੈਂ ਕਿਹਾ ਅੱਛਾ।
ਕੋਈ ਨਾ ਹੈ ਤੇ ਘਰ ਦੀਆਂ ਚੀਜ਼ਾਂ ਹੀ ਨਾ ਮੈਨੂੰ ਡਰ ਲੱਗਦਾ ਕਿਤੇ ਇਸ ਦੇ ਬਾਅਦ ਝੜ ਨਹੀਂ -ਨਹੀਂ ਨਹੀਂ ਨਹੀਂ ਇਹਨਾਂ ਚੀਜ਼ਾਂ ਦਾ ਨੁਕਸਾਨ ਨਈ ਹੈ ਕੋਈ ਜਿਹੜੀ ਘਰ ਦੀਆਂ ਚੀਜ਼ਾਂ ਵਰਤਦੇ ਆਂ ਨਾ। ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਹਾਂ ਜੇ ਫ਼ਾਇਦਾ ਨਹੀਂ ਹੋਏਗਾ ਤੇ ਨੁਕਸਾਨ ਵੀ ਹੋਏਗਾ ਕਿਉਂਕਿ ਬਾਹਰ ਦਾ ਅਸੀਂ ਕੋਈ ਐਕਸਪੈਰੀਮੈਂਟ ਕਰਾਂਗੇ ਸ਼ੈਂਪੂ ਸੈਂਪੂ ਵਗੈਰਾ ਦਾ ਉਹਨਾ ਤੇ ਰਿਕਸ ਹੈਗਾ ਉਹ ਤੇ ਰਿਸਕ ਹੋਏਗਾ ਨਾ ਸੈਂਪੂ ਦਾ ਰਿਸਕ ਲੈਣਾ ਜਾਂ ਕੋਈ ਦਵਾਈ ਦਾ ਰਿਸਕ ਲੈਣਾ ਉਹ ਤਾਂ ਰਿਸਕ ਏ ਘਰ ਦੀਆਂ ਤੇ ਅਸੀਂ ਆਮ ਚੀਜ਼ਾਂ ਹੈ ਨਾ ਜਿਹੜੀਆਂ ਵੀ ਚਲੋ ਆਯੁਰਵੈਦਿਕ ਵੀ ਕਹਿ ਲਓ ਜਾਂ ਕੁਛ ਵੀ ਉਹ ਤੇ ਡੇਲੀ ਯੂਜ਼ ਦੀਆਂ ਚੀਜ਼ਾਂ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ। ਮੇਥਰਿਆਂ ਦਾ ਵੀ ਕੋਈ ਨੁਕਸਾਨ ਨਹੀਂ ਕਲੋਂਜੀ ਦਾ ਵੀ ਆਮ ਜਿਹੜੇ ਸੀ ਉਹ ਪਾਣੀ ਲਵੋ ਗੇ ਹਾਂ ਉਹ ਜਿਹੜੇ ਇੱਕ ਗ੍ਰੀਨ ਕਲਰ ਹਾਂ ਕੈਪਸੂਲ, ਹਾਂ ਕੈਪਸੂਲ ਹਾਂ ਉਹ ਵੀ ਪਾ ਸਕਦੇ ਹਾਂ। ਤੇਲ ਵਿੱਚ ਪਾ ਕੇ ਲਗਾਇਆ ਹਾਂਜੀ -ਹਾਂਜੀ ਉਹ ਹਾਂ ਉਹ ਵੀ ਪਾ ਸਕਦੇ ਹੋ ਤੇਲ ਚ ਪਾਓ ਉਹ ਵਿਟਾਮਿਨ ਏ ਕੀ ਕਹਿੰਦੇ ਵੀ
ਹਾਂ ਵਿਟਾਮਿਨ ਸੀ ਆ ਪਤਾ ਨਹੀਂ
ਹਾਂਜੀ
ਉਹ ਫਿਰ ਉਹੀ ਚ ਚਾਰ ਪਾ ਲੈਨੀ ਆ ਕੈਪਸੂਲ ਔਰ ਫਿਰ ਤੇਲ ਨਾਰੀਅਲ ਦੇ ਚ ਪਾ ਕੇ ਲਗਾਨੀ ਆ।
ਉਹ ਵੀ ਠੀਕ ਏ ਇਹ ਜਿਹੜਾ ਤੇਲ ਜਿਵੇਂ ਤੁਸੀਂ ਜੇ ਬਣਾਓਗੇ ਵੀ ਨਾ ਜਦੋਂ ਛਾਨੋਗੇ ਤੇ ਇਹਦੇ ਵਿੱਚ ਵੀ ਤੁਸੀਂ ਕੈਪਸੂਲ ਪਾ ਸਕਦੇ ਹੋ ਮਤਲਬ ਪੰਜ, ਛੇ ਪਾ ਸਕਦੇ ਹਾਂਜੀ- ਹਾਂਜੀ ਇਕੱਠੇ ਹੀ ਪਾ ਸਕਦੇ ਹੋ ਤੇ ਜਾਂ ਜਿਸ ਵੇਲੇ ਤੁਸੀਂ ਤੇਲ ਲਗਾਉਣਾ ਹੈਂ ਉਹ ਥੋੜ੍ਹਾ ਕਟੋਰੀ 'ਚ ਕੱਢੋ ਤੇ ਵਿੱਚ ਦੋ ਕੈਪਸੂਲ ਪਾ ਲਉ। ਉਸ ਤਰ੍ਹਾਂ ਵੀ ਕਰ ਸਕਦੇ ਹੋ ਹਾਂਜੀ ਵੱਖਰੇ ਪਾਣੇ ਵ
ਗੱਲ ਦੱਸੀ ਤੁਸੀਂ ਮੈਨੂੰ
ਕਰ ਸਕਦੇ ਹੋ ਨਹੀਂ ਫ਼ਰਕ ਤੇ ਪੈਂਦਾ ਇੰਨਾ ਥੋੜ੍ਹਾ ਜਿਹਾ ਲੱਗਦਾ ਹੈ। ਕਿਉਂਕਿ ਮੇਰੇ ਖੁਦ ਦੇ ਵਾਲ ਬੜੇ ਪਤਲੇ ਜੇ ਹੋ ਗਏ ਤੇ ਹੁਣ ਮੈਂ ਕੰਟੀਨਿਊ ਯੂਜ਼ ਕਰਦੀ ਵੀ ਹੈ ਨਾ ਤੇ ਫ਼ਰਕ ਲੱਗਦਾ।
ਹਾਂਜੀ ਬਾਕੀ ਜਦੋਂ ਛੱਡਣੇ ਆ। ਤੇ ਝੜ ਵੀ ਜਾਂਦੇ ਆ ਬਰਸਾ਼ਤ ਵਗੈਰਾ ਚ ਜ਼ਿਆਦਾ ਝੜਦੇ ਆ ਵਾਲ ਜਦੋਂ ਬਰਸਾ਼ਤ--ਬਰਸਾ਼ਤ ਮੌਸਮ ਆਏਗੀ ਉਦੋ ਸਭ ਹੋ ਜਾਂਦਾ ਨਾ ਚੇਜ਼ ਹੁੰਦਾਂ ਹਾਂਜੀ-ਹਾਂਜੀ ਮੈ ਕਿਆ ਜ਼ਰਾ ਪੁੱਛਦੀ ਆ ਹਮ। ਮੈਨੂੰ ਅੱਗੇ ਵੀ ਮੈਂ ਤੁਸੀਂ ਦੱਸਿਆ ਸੀ। ਹਾਂਜੀ ਮੈਂ ਬਣਾਇਆ ਨੀ ਸੀ ਹੁਣ ਮੈਂ ਹਾਂ ਨਹੀਂ-ਨਹੀਂ ਉਹ ਬੜਾ ਵਧੀਆ ਤੇਲ।
ਨੋਟ ਕਰ ਲਿਆ ਸਾਰਾ ਸਮਾਨ ਮੈਂ
ਚਲੋ ਠੀਕ ਹੈ ਜੀ ਵਧੀਆ ਹਾਂ, ਠੀਕ ਹੈ। ਮੈਂ ਵੀ ਕਿਸੇ ਕੋਲ ਮੈਨੂੰ ਵੀ ਕਿਸੇ ਕਿਨੇ ਨੇ ਦੱਸਿਆ ਸੀ ਫਿਰ ਮੈਂ ਉਦੋਂ ਦਾ ਮੈਂ ਵੀ ਵਰਤਦੀ ਪਈ ਆ ਨਾ ਤੇ ਸਹੀ ਹੈਗਾ। ਸਰਦੀਆਂ ਚ ਮੈਂ ਜ਼ਿਆਦਾਤਰ ਨਾਰੀਅਲ ਦਾ ਹੀ ਰਖਾਨੀ ਹਾਂ ਮੈਂ ਤੇਲ ਗਰਮੀ ਚ ਥੋੜ੍ਹਾ ਨਾ ਸੂਟ ਨਹੀਂ ਕਰਦਾ ਮੈਨੂੰ ਥੋੜਾ ਹੁੰਦਾ ਨਾ ਗਰਮ ਵੀ ਹੁੰਦਾ ਹੈ ਤੇਲ ਤੇ ਫਿਰ ਮੈਂ ਸਰੋਂ ਵਾਲਾ ਹੀ ਉਹ ਰੱਖ ਖਿਆ। ਉਹ ਵੀ ਸਹੀ ਹੈਗਾ ਸਰੋਂ ਵਾਲਾ ਤੇਲ ਵੀ ਸਹੀ ਹੈ। ਸਰੋਂ ਦੇ ਵਿੱਚ ਨਹੀਂ-ਨਹੀਂ ਉਹ ਵੀ ਵਧੀਆ ਲੱਗਾ ਮੈਨੂੰ ਸਰੋਂ ਦਾ ਇਹ ਤਾਂ ਜੰਮ ਜਾਂਦਾ ਹੋਣਾ ਤੇਲ ਤਾਂ ਹਾਂਜੀ-ਹਾਂਜੀ-ਹਾਂਜੀ। ਨਹੀਂ ਜੰਮਦਾ ਤੇ ਨੀ ਆ। ਜੰਮਦਾ ਤਾਂ ਨਹੀ ਹੈ ਕਿਉਂਕਿ ਵਿੱਚ ਅਸੀਂ ਕਰ ਲੈੈਂਦੇ ਨਾ ਉਹਨੂੰ ਫਰਾਈ ਵੀ ਹੋ ਜਾਂਦਾ। ਸੜ ਜਾਂਦਾ ਨਾ, ਸਾੜ ਲਈ ਤੇ ਫਿਰ ਜੰਮਦਾ ਨੀ ਹੈਗਾ ਉਹ ਹਾਂਜੀ। ਹੂੰ ਚਲੋ ਠੀਕ ਆ ਜੀ ਹੈਲੋ ਮੈਨੂੰ ਬਹੁਤ ਅੱਛਾ ਲੱਗਿਆ ਕਹਿਦਾ ਤੇਲ ਬਣਾਵਾ ਮੈਂ ਦਵਾਈ ਵਗੈਰਾ ਨਾ ਕੋਈ ਵੀ ਖਾਣਾ, ਸਿਰ ਵਾਲਾਂ ਲਈ ਕੋਈ ਵੀ ਦਵਾਈ ਨਹੀਂ ਖਾਣੀ ਕੋਈ ਵੀ। ਹੋਰ ਕੀ ਦਵਾਈਆਂ ਉਝ ਖਾਂਦੇ ਰਹੀਦਾ ਤੇ ਤਾਹੀਂ ਤਾਂ ਤੁਹਾਨੂੰ ਫੋਨ ਕੀਤਾ ਭੈਣ ਮੈ ਕਿਹਾ ਤੁਸੀ ਸਹੀ ਰਾਏ ਦੋਗੇ। ਹਾਂਜੀ-ਹਾਂਜੀ ਠੀਕ ਹੈ ਚਲੋ ਵੀ ਕੁਛ ਤੁਹਾਡੇ ਕੋਲ ਸਿੱਖ ਲਈ ਸੀ ਹਾਂਜੀ। ਇੱਕ ਦੂਸਰੇ ਕੋਲੋ ਸਿੱਖ ਲਈਦਾ ਚੀਜ਼ਾਂ ਇੱਕ ਦੂਜੇ ਤੋਂ ਨੀ ਸਿੱਖੀ ਦਾ ਤਾਈਂ ਪਤਾ ਲਗਦਾ। ਹੋਰ ਕੀ ਹਾਂਜੀ-ਹਾਂਜੀ।
ਚਲੋ ਜੀ।
ਠੀ ਹਾਂਜੀ ਸ਼ੁਕਰੀਆ ਜੀ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਸਤਿ੍ਰੀ ਅਕਾਲ।
ਸਤਿ ਸ਼੍ਰੀ ਅਕਾਲ।